ਹੈਲੋ, ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਟੂੰ ਵਧੀਆ ਤੈਨ ਦੱਸੋ।
ਵਧੀਆ ਵਧੀਆ।
ਹਾਂ, ਚੱਲ ਨਹੀਂ ਰਿਹਾ। ਕੀਬੋਰਡ ਨੀ ਚੱਲ ਰਿਹਾ।
ਜੋ ਤੈਨੂੰ ਗਰਮੀ ਕਰਕੇ ਕਿਤੇ ਸਾਫ਼ ਸਫ਼ਾਈ ਨਾ ਮੰਗਦਾ ਹੋਵੇ ਗਰਦ।
ਕੇ ਕੀ ਬੋਰਡ ਫਿਰ ਕੇ ਗੋਭੀ ਬਹੁ ਵਾਂਗੂ ਗੋਪੀ ਬਹੁ ਵਾਂਗੂ ਚੱਕਲਿਆਂਵਾਂ ਬਾਲਟੀ।
ਹਾਂ ਸਰਫ ਸੁਰਫ ਵੀ ਚੱਕ ਲਿਆਈ।
ਸਰਫ ਸੁਰਫ ਵੀ ਚੱਕ ਲਿਆਈ।
ਕੀਬੋਰਡ ਤਾਂ ਚੱਲ ਰਿਹਾ ਜੋ ਸਕਰੀਨ ਨਹੀਂ ਚੱਲ ਰਹੀ ਇਸ ਕੀ
ਅੱਛਾ ਤਾਂ ਉਹ ਉਪਰ ਕਾਲਿੰਗ ਸਕਰੀਨ ਨਾ ਉਡਣ ਦੇ ਕਰ। ਸਕਰੀਨ ਤੇਰੀ ਤੈਨੂੰ ਸ਼ੋਅ ਹੋਣੀ ਚਾਹੀਦੀ ਆ।
ਅੱਛਾ,
ਹਾਂ ਸ਼ਕਰੀਨ ਤੈਨੂੰ ਤੇਰੀ ਸ਼ੋਅ ਹੋਣੀ ਚਾਹੀਦੀ ਆ।
ਹੂੰ,
ਹਾਂ ਚੱਲ ਦੱਸ
ਦੱਸੋ।
ਚੋਰਾਂ ਦੀ ਕਹਾਣੀ ਚੌਰਾਂ ਦੇ ਬਾਰੇ।
ਅੱਛਾ,
ਇਸਮਾ ਨੂੰ ਹੋਆ ਇੱਕ ਪ੍ਰੋਫੈਸਰ ਹੋਇਆ ਉਸ ਕਾ ਭਾਈ ਹੋਇਆ ਬਰਲਿਨ, ਔਰ ਉਸ ਕੇ ਵਿੱਚ ਹੋਇਆ ਉਸਨੇ ਚੋਰੀ ਕਰਨੀ ਹੋਆ ਬਹੁਤ ਤਕੜੀ। ਉਸਕੇ ਵਿੱਚ ਜੋ ਦੱਸ ਣਾ ਹੋਆ ਵੀ ਇਹ ਪਹਿਲੇ ਦੋ ਸੀਜਨ ਮਾ ਤੈਨੂੰ ਚੋਰਾਂ ਬਾਰੇ ਦਿਖਾਇਆ ਗਿਆ ਅਗਲੇ ਦੋ ਅਗਲੇ ਸੀਨ ਮਾ ਤੈਨੂੰ ਪੁਲਿਸ ਬਾਰੇ ਦਿਖਾਇਆ ਗਿਆ।
ਹਾਂ,
ਫਿਰ ਪੰਜਵੇਂ ਸੀਜ਼ਨ ਵਿੱਚ ਮਾ ਤੈਨੂੰ ਉਹ ਚੀਜ਼ ਕਰਕੇ ਦਿਖਾਵਾਂਗਾ। ਵੀ ਮਾਨੇ ਥਰ ਤੇ ਘੱਟ ਨੀ ਹੈਗੇ ਆਹੋ ਬਹੁ ਪੰਜਵਾਂ ਸੀਜਨ ਬਹੁਤ ਘੈਂਟ ਆ। ਤੇ ਦੂਸਰਾ ਸੀਜ਼ਨ ਘੈਂਟ ਆ ਉੱਧਰ ਤੇ ਪੰਜਵਾਂ ਸੀਜ਼ਨ ਘੈਂਟ ਵਿਚਕਾਰ ਸਭ ਤੇ ਘੈਂਟ ਬੰਦਾ, ਹੈਗਾ ਬਰਲਿਨ ਹਾਂ ਉਸ ਕੀ ਫਿਲੋਸ, ਬਹੁਤ ਵਧੀਆ ਹੋਆ ਫੇਿਰ ਦੂਸਰੇ ਨੰਬਰ ਪਰ ਘੈਂਟ ਬੰਦਾ ਹੈਗਾ। ਪ੍ਰੋਫੈਸਰ ਉਹ ਕੀ ਪਲੈਨਿੰਗ ਬੜੀ ਘੈਂਟ ਹੋਇਆ। ਬਸ ਮੈਨੂੰ ਉਹੀਂ ਦਿਖਾ ਰੱਖਿਆ ਹੋਆ ਵੀ ਉਹਨਾਂ ਨੇ ਸਭ ਤੇ ਤਕੜਾ ਬੈਂਕ ਹੋਆ ਜਿਹੜਾ ਯੂਰਪ ਦਾ। ਹੈਂ ਉਸਨੂੰ ਲੁੱਟਣਾ ਹੋਵਾ। ਫੇਰ ਉਸਕੇ ਵਿੱਚ ਨੂੰ ਆ ਵੀ ਲਾਲਾ ਵੀ ਚੋਰਾਂ ਬਾਰੇ ਦੱਸ ਰਿਹਾ। ਅਹ ਜਿਸਕੇ ਵਿੱਚ ਸਭ ਤੋਂ ਪਹਿਲਾਂ ਚੋਰਾਂ ਨੂੰ ਉਸਨਾਂ ਨੂੰ ਲੁੱਟਾਂ। ਅਹ ਬੈਂਕ ਨੂੰ ਉਸ ਵਿੱਚ ਉਹਨਾਂ ਨੇ। ਪੈਸੇ ਭਰਾਉਣੇ ਹੋਵਾਂ ਸੌ ਬਿਲੀਅਨ ਪਤਾ ਨੀ ਕਿੰਨੇ ਬਿਲੀਅਨ ਲੁੱਟ ਲਹਾਂ ਉਹਨਾਂ ਨੇ।
ਬੈਂਕ ਲੁੱਟਾਂ ਕੀਦਾਂ ਮਤਲਬ ਡਾਇਰੈਕਟ। ਤ ਜਾ ਕੇ ਬੰਦੂਕਾਂ ਨਾਲ ਲੁਟਾ ਹੋਵੇ ਸਕੀਮ ਬਣਾ ਰੱਖੀ ਹੋਵੇ।
ਉਹ ਪੂਰੀ ਸਕੀਮ ਆਮ ਨੀ ਹੈਗੀ ਉਹ ਮੈਨੂੰ ਤਾਂ ਆਪ ਲੱਗੀ ਬੀ ਬੈਂਕ ਈ ਲੁੱਟਣਾ ਕੇ ਇਸ ਮਾ। ਉਹ ਦਰਅਸਲ ਉਹ ਬੈਂਕ ਨਹੀਂ ਲੁੱਟਦੇ। ਉਹ ਉਹ ਚੀਜ਼ ਲੁੱਟਾਂ ਜਿਸਕੇ ਵਿੱਚ ਬੈਂਕ ਵੀ ਆ ਔਰ ਜਿਸਕੇ ਵਿੱਚ ਨੋਟ ਪ੍ਰਿੰਟ ਵੀ ਹੋਵਾਂ ਔਰ ਗਵਰਨਰ ਨੇ। ਪਹਿਲਾਂ ਹੀ ਉੱਥਾ ਇਹੋ ਜਿਹੀ। ਸਕੀਮ ਲਾ ਰੱਖੀ ਉਹ ਆ ਵੀ ਮੈਨੂੰ ਸੈਨ ਕਰਨ ਕੀ ਲੋੜ ਨਾ ਪਏ ਇੱਕ ਵਾਰ ਪ੍ਰਿੰਟ ਹੋ ਗਿਆ ਨੌਟ ਮੇਰੇ ਔਟੋਮੈਟਕਲੀ। ਆ ਰਹੇ ਹੁਣੇ ਸਾਰੇ ਨੋਟਾਂਵਾਂ।
ਬਈ ਅਗਰ। ਨੋਟ ਛਾਪਣ ਦੀ ਮਸ਼ੀਨ ਚਾਹੀਦੀ ਹੈ ਉਹਨਾਂ ਨੂੰ।
ਹਾਂ ਉਸ ਵਿੱਚ ਨੋਟ ਛਾਪਣ ਕੀ ਮਸ਼ੀਨ ਹੋਆ ਠੀਕ ਆ ਤਾਂ ਉਸ ਟਾਈਮ ਜਿਹੜੀ। ਸਕੀਮ ਕੱਢ ਰੱਖੀ ਉਹਨਾਂ ਨੇ ਵੀ। ਇੱਕ ਵਾਰ ਪੈਸੇ ਲਾਓ ਜਿੰਨੇ ਮਰਜ਼ੀ ਪੈਸੇ ਛਾਪ ਲੋ ਫੇਰ ਉਹ ਬੈਨ ਨਹੀ ਕਰ ਸਕਦੀ ਸਰਕਾਰ। ਤਾਂ ਉਹਨੂੰ ਕਰਾ ਉਸੇ ਬੈਂਕ ਮ ਜਾ ਕੇ ਧਾਵਾ ਬੋਲਦਾ ਹਾਂ। ਹੈਂ, ਓਤੋਂ ਲੜਾ ਵੀ ਅੰਨੀ ਚੌਦਾਂ ਘੈਂਟ ਮੈਨ ਜਦ ਮੈਂ ਦੇਖ ਰੇਆ ਤਾ ਯਾਰ ਮੈਨੂੰ ਲੱਗਦਾ ਵੀ ਕੀ ਆ ਚੋਰੀ ਤਾਂ ਹੈਗੀ ਆ ਦਸ ਮਿੰਟ ਮੈਂ ਖਤਮ ਕਰਕੇ ਪਰਾਂ ਹੋਜਾਂ ਇਹ। ਪੁਲਿਸ ਕੇਸ ਹਿਸਾਬ ਨਾਲ ਚੋਰਾਂ ਕੇ ਹਿਸਾਬ ਨਾਲ ਤਾਂ ਬਣਾਈ ਸੀ ਫਿਲਮ ਫੇਰ ਅੰਦਰ ਤੇ ਜਦ ਅੰਦਰ। ਅੰਦਰ ਦੇ ਅੰਦਰ ਸਸਪੈਂਸ ਖੋਲੀ ਜਹਾਂ ਖੌਲੀ ਜਹ ਖੌਲੀ ਜਹਾਂ। ਨੂੰ ਨੀ ਹੁੰਦੀ ਸਰਕਾਰ ਰੋਲ ਆ ਨਾ ਨਾ ਨਾ ਨਾ ਜ ਨਾ ਮੈਂ ਆਪਸ ਮੇ ਆਪਸ ਮੇ। ਜਾ ਅਰਜ ਪ੍ਰੋਫੈਸਰ ਬਾਰ ਤੇ ਦੱਸ ਦੱਸ ਰਿਹਾ ਹੋ ਸਾਰਿਆਂ ਨੂੰ ਗਾਈਡ ਕਰ ਰਿਹਾ ਹੋ ਵੀ ਸਾਨੂੰ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ। ਮਤਲਬ ਅੱਸੀ ਪ੍ਰਸੈਂਟ ਕੰਮ ਪ੍ਰੋਫੈਸਰ ਕਾ ਹੋਆ ਬਾਹਰ ਤੇ ਦੇਖਣ ਕਾ।
ਅੱਛਾ। ਫਿਰ ਪਰ ਚੋਰੀ ਕਿੱਦਾਂ ਕਰਿਆ ਮਤਲਬ ਸਮਾਨ ਕਿ। ਕਿਤਰ੍ਹਾਂ ਬੜੇ ਕਰਾਂ ਕਿਤਰ੍ਹਾਂ ਜਾਏ ਕਰਾਂ ਕਿਤਰ੍ਹਾਂ ਓਹਨਾਂ ਨੇ ਸਮਾਨ ਬਾਹਰ ਲੈ ਕੇ ਆਨਾ ਏਨਾ ਕੁੱਝ।
ਬੜੇ ਤਾਂ ਜਮੀ ਨੋਰਮਲ ਆ। ਜਿਸ ਤਰ੍ਹਾ ਆਮ ਪੈਸੇ ਵਾਲੇ ਹ ਬੜੇ ਤਾਂ ਨੋਰਮਲ ਆਂ। ਪਰ ਓਹਨਾਂ ਨੇ ਜੇਹੜੀ ਪਿੱਛੇ ਦੇ ਤਿੰਨ ਚਾਰ ਮਹੀਨੇ ਪਹਿਲਾਂ ਪਲੈਨਿਂਗ ਕਰ ਰਖੀ ਤੀ ਜਮੀ ਬਲੂ ਪ੍ਰਿੰਟ ਵੀ ਪੂਰਾ ਜੋਸ਼। ਸਮਣਾ ਓ ਜੋ ਸਮਾਣਾ ਓਰਾ ਜੋ ਸਮਾਣਾ ਇਸ ਤਰ੍ਹਾਂ ਅਕਸ਼ੇ ਕੁਮਾਰ ਕੇ ਫਿਲਮ ਨੀ ਹੈਗੀ ਥੀ ਆਂਖੇ।
ਹਾਂ ਹਾਂ ਹਾਂ।
ਓਸ ਮਾਂ ਦਿਖਾ ਰਕੇਆ ਹੋਆ ਪਹਿਲੀ ਬਲੂ ਪ੍ਰਿੰਟ ਦੇ ਰੱਖਿਆ ਹੋਆ ਬਸ ਉਤਰੀ ਕੇ ਲੜੇ ਵੀ ਓਹਨੂੰ। ਪਹਿਲੇ ਹੀ ਸਾਰਾ ਕੁਛ ਪਤਾ ਹੋ ਵੀ ਪੁਲਿਸ ਨੂੰ ਵੀ ਪਤਾ ਹੋਏ ਵੀ ਪੁਲਿਸ ਕਿ ਸਟੈਪ ਲਏਗੀ। ਤਾਂ ਆਪਾਂ ਨੇ ਕੀ ਸਟੈਪ ਲੈ ਕੇ ਓਹਨਾਂ ਨੂੰ ਓਹ ਵੀ ਕਰਨਾ ਗੁੰਮਰਾਹ ਵੀ ਕਰਨਾ।
ਅੱਛਾ ਮਤਲਬ ਡੈ੍ਕਟ ਸਾਰੇ ਬੰਦੂਕਾਂ ਲੇਕੇ ਅੰਦਰ ਉਸਮਾ ਜਾਵਾ ਬੈਂਕਾ ਮ ਜਾਵਾਂ ਚੋਰੀ ਕਰਨੇ।
ਹਾਂ ਸਿੱਧਾ ਚੋਰੀ ਕਰਨ ਵਗ ਜ ਹਾਂ ਫਿਰ ਓਹ ਹੁਣ ਅੰਦਰ ਤਾਂ ਬੜ ਗਏ। ਪੂਰਾ ਸ਼ਹਿਰ ਬੰਦ ਕਰਤਾ ਸੀਲ ਕਰਤਾ ਪੂਰਾ ਸ਼ਹਿਰ ਸੀਲ ਕਰਤਾ ਇੱਕ। ਪੰਛੀ ਵੀ ਨੀ ਲਵਾ ਲੱਗਣ ਦਿਆ ਓਹਨਾਂ ਨੇ ਫੇਰ ਓਹਨਾਂ ਨੇ ਦੇਖਿਆ ਨਿਕਲੇ ਕਿਥੇ ਤੇ। ਪਰ ਸਰਕਾਰ ਨੂੰ ਪਤਾ ਤਾ ਪੁਲਿਸ ਵਾਲਿਆਂ ਨੂੰ ਪਤਾ ਵੀੇ ਉੱਪਰ ਤਾਂ ਉੱਡ ਨੀ ਸਕਦੇ। ਨਿਕਲਲੇਗੇ ਧਰਤੀ ਕੇ ਹੇਠ ਨੂੰ ਇਹ। ਹਨਾ ਉਹੀ ਗੱਲ ਹੋਏਗੀ ਹੁਣ ਨਿਕਲੇਗੀ। ਇਸ ਤਰ੍ਹਾਂ ਜਦ ਕੋਈ ਸੁਰੰਗ ਪੁੱਟੇਗੇ ਜੇ ਸੁਰੰਗ ਨਹੀਂ ਪੁੱਟੇਗੇ ਤਾਂ ਕੋਈ। ਜੋ ਪੁਟਾਂਗਾ ਉਹ ਉਹ ਦੇਖੇਗੀ ਜਿਹੜਾ ਨਾਲੀ ਲੂਣੀ ਵਾਲਾ ਪੈਪ ਹੋਇਆ।
ਐਪਲਾਈਨ ਦੇਖੇਗੇ ਕੋਈ।
ਹਾਂ ਕੋਈ ਪੈਪ ਲੈਨ ਦੇਖੀ ਨੀ ਠੀਕ ਐ ਜੀ ਜੋ ਵੀ ਠੀਕ ਆ। ਤਾਂ ਤੂੰ ਖੁਦ ਸੋਚ ਜਦ ਸਰਕਾਰ ਨੂੰ ਨਾ ਜ ਪੁਲਿਸ ਵਾਲੇ ਨੂੰ ਪਤਾ ਵੀ ਜੋ ਕੀ ਕੀ ਕਰੇਂਗੀ। ਅਰ ਚੋਰਾਂ ਨੂੰ ਵੀ ਪਤਾ ਮਨੇ ਕੀ ਕਰਨਾ। ਤਾ ਵੀ ਚਲ ਲਾਲਾ ਸਾਬ ਬੀ ਉਨਾਂ ਨੇ ਬੀ ਸਾਰਾ ਕੁਛ ਸਾਰਾ ਕੁਛ ਪਹਿਲੇ ਈ ਜੋੜ ਕੇ ਰੱਖ ਰੱਖਿਆ ਹੋਵਾ ਬੀ ਕੀ ਕੀ ਕਰਨਾ। ਤਾਂ ਸਰਕਾਰ ਤੁਹਾਨੂੰ ਵੀ ਓ ਸੋਚ ਪੁਲਿਸ ਵਾਲ ਤੁਹਾਨੂੰ ਵੀ ਸੋਚਿਆ ਤੇ ਵੀ ਹੇਠਾ ਨੂੰ ਜਾਏਗੀ ਨ ਕਿਸੇ ਵੀ ਕਿਸੇ ਨਾਲ ਤਰੀਕੇ ਨਾਲ। ਪਰੰਤੂ ਪਤੰਦਰ ਕੇ ਨਾ ਸਾਰਾ ਕੁਛ ਉਨੀ ਕਿਸ ਹਿਸਾਬ ਨਾਲ ਸੋਚ ਕੇ ਅੱਗੇ ਨੂੰ ਜਾਵਾਂ। ਪਰ ਕੀਸ ਨੂੰ ਨੀ ਪਤਾ ਲੱਗਦਾ, ਅੱਗੇ ਨੂੰ ਕਿਤਰਾਂ ਗਏ ਆਂ।
ਨਈ ਮਤਲਬ ਜ ਕਿੱਥੇ ਜਾਣਾ, ਕਿੱਥੇ ਐ ਇਹੋ ਜਾ ਫੇਰ।
ਬਸ ਏਹਨਾਂ ਨੇ ਪੁਲਿਸ ਨੂੰ ਇੰਨਾ ਭੜਕਾਣਾ ਹੋਆ ਵੀ, ਪੁਲਿਸ ਖੁਦ ਅੰਦ ਉੱਧਰ ਆ ਕਾ, ਧਾਬਾ ਬੋਲ ਦੇਨਾ ਵਾ, ਹੈਂ। ਜਿਹੜੇ ਪੁਲਿਸ ਵਾਲੇ ਬੰਦੇ ਹੈਗੇ, ਓਹਨਾਂ ਕੇ ਵਿੱਚ ਹੀ ਮਿਕਸ ਹੋ ਗੇ, ਇਹਨਾਂ ਨੇ ਬਾਹਰ ਬਗ ਜਾਣਾ ਹੈਗਾ।
ਅੱਛਾ ਯੂਨੀਫਾਰਮ ਪਾ ਲਹੇਂ, ਉਹਨਾ ਕੀ ਓਹ।
ਹਾਂ ਉਹਨਾਂ ਨਾਲ ਹੀ ਲੜ ਰਹੇ ਹੋਂਆ, ਫੇਰ ਉਹਨਾਂ ਨਾਲ ਈ ਯੂਨੀਫਾਰਮ ਪਾ ਲਹਾਂ, ਫੇਰ ਉਹਨਾਂ ਹੀ ਓਵਾਂ ਜਹਾਂ ਪਹਿਲੇ ਜੋ ਸਿਨਮਾ ਜੋ ਹੀ ਚੱਲਾ। ਮਤਲਬ ਪਹਿਲਾ ਸੀਜ਼ਨ ਤਾਂ ਬਹੁਤ ਸੋਹਣਾ। ਠੀਕ ਆ ਦੂਜੇ ਸੀਜ਼ਨ ਮਾ, ਦੂਜਾ ਸੀਜ਼ਨ ਤਾਂ ਸੋਹਣਾ ਕਿਉਂਕਿ ਪਹਿਲੀ ਸੀਜ਼ਨ ਮਾ ਤਾਂ ਚੋਰ ਜਿੱਤ ਰਹੇ ਹੋਵਾਂ, ਦੂਜੇ ਸੀਜਨ ਮਾ ਲਗਭਗ- ਲਗਭਗ ਪਰ ਥੋੜ੍ਹੀ ਜਿਹੀ ਪੁਲਿਸ ਸੀ ਤਦ ਹਾਂ, ਫਿਰ ਦੂਸਰੇ ਸੀਨ ਮਾ ਜੇੜਾ ਕੰਮਬੈਕ ਆਖਿਆ, ਓਨਾ ਚੋਰਾਂ ਨੇ ਵੀ
ਹਾਂ।
ਪਲੈਨ ਪ ਪਲੈਨਿੰਗ- ਪਲੈਨਿੰਗ, ਪ ਪਲੈਨਿੰਗ ਠੋਕ ਰਖੀ ਆ, ਹਰ ਚੀਜ਼ ਪੈ ਪਲੈਨਿੰਗ ਐ, ਬੀ ਔਨੇ ਜੋ ਕਿਹਾ ਤਾ ਆਪਾਂ ਜੋ ਬੋਲਾਂਗੇ, ਜੋ ਕਿਹਾ ਤਾਂ ਆਪਾਂ ਜੋ ਬੋਲਾਂਗੇ।
ਅੱਛਾ।
ਤਾਂ ਜੋ ਵੀ ਸੋਚ ਰੱਖਿਆ ਹੋ ਓਨਾਂ ਨੇ, ਪਹਿਲਾਂ ਹੀ ਪ੍ਰੋਫੈਸਰ ਨੇ
ਮਾਣ ਏਸ ਚ ਸਿਰਫ ਇੱਕ ਬੈਂਕ ਨਾ ਲੁੱਟਣ ਕੀ ਪੂਰੀ ਓਹ ਫਿਲਮ ਆ।
ਹਾਂ- ਹਾਂ, ਇੱਕ ਬੈਂਕ।
ਮਤਲਬ ਕਹਿੰਦੇ ਨੇ ਇੱਕ ਸੀਰੀਜ਼ ਮੈਂ ਇੱਕ ਬੈਂਕ ਲੁੱਟਣਾ, ਮਤਲਬ ਇੱਕ ਸਰੀਜ਼ ਮੈਂ ਸਿਰਫ ਇੱਕ ਈ ਬੈਂਕ ਲੁੱਟਦਾ ਦਿਖ ਰਿਹਾ ਹੈ।
ਬਸ ਹਾਂ।
ਅੱਛਾ।
ਹਾਂ, ਫੇਰ ਬਸ ਸੋ ਜੋ ਹੀ ਜੋ ਪੂਰੇ ਸੁਣਾ ਫੇਰ, ਦੂ ਤੀਸਰਾ ਸੀਨ ਜ ਜੋ ਖ਼ਤਮ ਹੋ ਜਾ, ਫੇਰ ਸਾਰਿਆਂ ਨੂੰ ਲੱਗਾ ਵੀ ਖਤਮ ਹੋ ਗਈ ਵੈਬ ਸੀਰੀ, ਚਲੋ ਠੀਕ ਆ ਓਵਰ ਹੋ ਗਿਆ ਕੰਮ। ਪਰ ਹੈਪੀ ਐਂਡਿੰਗ ਹੋ ਜਾ ਹਨਾ, ਪਰੰਤੂ ਜੋ ਐਂਡਿੰਗ ਕਰਾਂ ਬਹੁਤ ਜ਼ਿਆਦਾ ਸੋਹਣੀ ਹੋ, ਮਤਲਬ ਲੱਗਦਾ ਨੂੰ ਨੀ ਹੁੰਦਾ ਧੱਕਾ ਹੋ ਰਿਹਾ ਜਾਦਾ, ਇ ਇਤਰਾਂ ਨਹੀਂ ਹੋ ਕਰਦਾ।
ਹਾਂ- ਹਾਂ।
ਹਨਾ ਉਤਰਾਂ ਕੋਈ ਸੀਨ ਨੀ ਪਤਾ ਲੱਗਾ, ਇੱਕ ਵਾਰ ਤਾਂ ਨਾ ਮੈਂ ਸੋਚ ਰਿਹਾ ਤਾ, ਦੂਜੇ ਸੀਜ਼ ਨੂੰ ਮੈਂ
ਹਾਂ।
ਵੀ ਨਾ ਵੀ ਪ੍ਰੋਫੈਸਰ ਹੁਣ ਪੂਰੀ ਤਰ੍ਹਾਂ ਫਸ ਗਿਆ, ਜਿਵੇਂ ਸ਼ਹਿਰ ਬਣਦਾ
ਹਾਂ-ਹਾਂ।
ਠੀਕ ਆ, ਤਾਂ ਫੇਰ ਉਹ ਨਿਕਲੀਗਾ ਕਿਸ ਤਰ੍ਹਾਂ ਉਦੇ ਤੇ, ਪ੍ਰੋਫੈਸਰ ਖੁਦ ਫਸਣ ਵਾਲਾ ਹੋ ਜਾ ਉਸ ਟੈਮ। ਵੀ ਬਾਹਰ ਦੱਸ ਰਿਹਾ ਹੋ, ਤਾਂ ਬੈਂਕ ਕੇ ਲਵੀ ਰਹਿਣਾ ਪਏਗਾ ਉਸਨੂੰ, ਤਾਂ ਮੈਂ ਸੋਚਿਆ ਹੁਣ ਤਾਂ ਜੋ ਕਿਧਰੇ ਤੇ ਨੀ ਨਿਕਲ ਕਹਿ ਸਕਦਾ, ਉਹ ਜੰਮੀ ਫਸ ਗਿਆ।
ਹਾਂ।
ਵੀ ਊਰੇ ਤੋਂ ਫਸੀ ਗਿਆ, ਬਈ ਇੰਨਾ ਸੋਹਣਾ ਪਲੈਨ ਮਤਲਬ ਲਾ ਲੈ ਕਿੰਗ ਆਊਟ ਔਫ ਦ ਬੌਕਸ ਜਮੀਂ ਜਿਹੜਾ ਤਾਂ ਸੋਚ ਵੀ ਹੀ ਹੈਗੀ ਨਾ, ਵੀ ਉਰੇ ਤੇ ਜੋ ਜੋ ਹੋ ਸਕਾ।
ਹਾਂ, ਉਹਨੇ ਸੋਚ ਰੱਖਿਆ ਹੋਣਾ ਪਹਿਲਾਂ।
ਓਹਨਾਂ ਨੇ ਸੋਚ ਰਖਿਆ ਵੈਬ ਲਿਖ ਲਣੇ ਨੇ, ਸੋਚ ਰੱਖਿਆ ਵੀ ਇਸ ਤਰ੍ਹਾਂ ਸੋਚੇਗੀ, ਓਡੀਐਂਸ ਇਸ ਤਰ੍ਹਾਂ ਸੋਚੇਗੀ। ਆਪਾਂ ਨੇ ਉਤਰਾ ਕਰਨਾ ਹੀ ਨੀ।
ਜਿਵੇਂ ਸਾਰਿਆਂ ਨੇ ਆਪਦੇ ਆਪਦੇ ਰਾਹ, ਜਿਵੇਂ ਆਪਾਂ ਕਹਿ ਦੇ ਵੀ ਹਾਂ, ਵੀ ਚਲੋ ਛਤ ਦੇ ਨੀਚੇ ਨੂੰ ਲੰਘ ਜੇਗੇ। ਭੱਜ ਜੇ ਗੇ ਗੱਡੀਆਂ ਮੈਂ ਬਹਿ ਕੈ, ਫੇਰ ਕਹਿਦਾ ਆਈ ਹਾਂ ਲੜਾਈ। ਝਗੜਾ ਕਰੇਗੀ ਨਿਕਲੀਏ, ਇਹਨਾਂ ਨੇ ਨੂੰ ਸੋਚ ਰੱਖਿਆ ਹੋਣਾ ਵੀ ਨਵੀਂ ਚੀਜ਼ ਪਾਈਏ।
ਹਾਂ ਔਰ ਇੰਨੀ ਸੋਹਣਾ ਨਾ ਥੀ ਕਿੰਗ ਆਊਟ ਔਫ ਦਾ ਬੋਕਸ ਆ ਇੰਨਾ ਸੋਹਣਾ ਖਿੱਚ ਰਖਿਆ ਇਹਨਾਂ ਨੇ। ਫੇਰ ਇਸਕੇ ਵਿੱਚ ਜੋ ਆ ਵੀ, ਤੀਜੇ ਸੀਜਨ ਮੈਂ ਫਿਰ ਗਾਂਧੀ ਆ ਜਹਾ। ਜੇ ਦੂਸਰੇ ਸੀਜ਼ਨ ਵੀ ਨਾ ਬਰਲੀਨ ਮਰਦਾ, ਕਿਉਂਕਿ ਬਰਲੀਨ ਨੂੰ ਉਹ ਹੋਆ ਸ਼ੋਅ ਸ਼ੋ ਪੈਸ ਹੋਆ ਉਹ। ਸ਼ੋਸ਼ੋ ਪਾਥ, ਉਸ ਕੇ ਨੂੰਹ ਹੂਆ ਵੀ ਉਹ ਮਰਨੀ ਵਾਲਾ ਹੋਵੇ ਇੱਕ ਦੋ ਮਹੀਨੇ ਕੇ ਅੰਦਰ ਅੰਦਰ, ਬਸ ਉਸਨੇ ਨੂੰ ਵੀ ਬੈਂਕ ਲੁੱਟਣਾ ਹੋਵਾ
ਅੱਛਾ
ਬਸ ਪ੍ਰੋਫੈਸਰ ਕ ਭਾਈ ਹੋਆ ਬਰਲੀ ਨੈ, ਦੂਜੇ ਸੀਨ ਕੰਟ ਮ ਪਤ ਪਤਾ ਲੱਗਾ ਵੀ ਉਹ ਇਸ ਭਾਈ ਯਾਰ ਪਲੈਨ ਹੀ ਬਰਲੀਨ ਕਰ ਸਾਰਾ ਥਾ, ਪ੍ਰੋਫੈਸਰ ਆਪਣੇ ਭਾਈ ਇਹਨੂੰ ਜ਼ਿਆਦਾ ਪਿਆਰ ਕਰਾਂ ਸਭ ਤੋਂ ਜ਼ਿਆਦਾ, ਹੈਂ ਪੂਰੀ ਟੀਮ ਨੂੰ ਮਾਰ ਦਿੰਦਾ ਉਹ ਮਤਲਬ ਇਮੋਸ਼ਨਲ ਹੀ ਜਾ ਰਿਹਾ ਤਾ, ਵੀ ਉਸਨੂੰ ਬਚਾਉਣਾ ਬਚਾਉਣਾ ਫਿਰ ਵੀ ਉਹ ਕਹਾ ਕਹਾ, ਵੀ ਤੂ ਮੈਨੂੰ ਬਚਾ ਨਹੀਂ ਸਕਦਾ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈ, ਪਰ ਤੂ ਮੇਰਾ ਵਧੀਆ ਸਬ ਤੋ। ਤੇ ਤਗੜਾ ਭਾਈ ਆਂ ਹੈਂ ਤਾਂ ਬਈ ਠੀਕ ਆ ਜੋ ਗੱਲ ਹੋ ਜਾਹਾ, ਫਿਰ ਤੀਸਰੀ ਸੀਨ ਮੈਂ ਗਾਂਧੀ ਆ ਜਹਾ, ਤਾਂ ਸਾਰੇ ਨਾ ਜਿਹੜੇ ਵੀ ਆਡੀਅਸ ਪਹਿਲੇ ਦ ਸੀਜ਼ ਕੀ ਹੋਆ ਤੀਸਰੀ ਸੀਿਨਮ ਸੋਚ ਰਹੇ ਹੋ ਹਜੇ ਪੂਰਾ ਬਰਲੀਨੁੰਦਾੱਕਾ ਜੋੋ ਕੁਛ ਨਾ ਕੁਛ ਕਰੀ ਦਿੱਤਾ ਬਚਾ ਲੈਂਦਾ ਸਾਰਿਆਂ ਨੂੰ, ਕਿਉਂਕਿ ਉਹ ਉਸ ਦਿਮਾਗ ਨੂੰ ਆਓ ਕਿਸੇ ਨੂੰ ਮਾਰਨ ਮੂਰਨ ਤੇ ਡਕੇ ਦਾ, ਜੋ ਕੰਮ ਕਾ ਹੈਗਾ, ਠਾ ਚੱਕ ਗੋਲੀ ਜੋ ਬੋਲੇਗਾ ਜ਼ਿਆਦਾ ਚੱਕ ਗੋਲੀ, ਤੀਸਰੇ ਚੀਜ਼ ਨੂੰ ਮੈਂ ਸਾਰੇ ਸੋਚ ਸੋਚ ਕੇ, ਬਰਲੇ ਨੀ ਹੁੰਦਾ ਲੀਡਰ ਹੋਆ ਨਾ ਬਰਲੀਨ, ਅਂਦਰ ਬਾਰ ਜਾਣ ਵਾਸਤੇ ਤਾਂ ਸਾਰੇ ਨੂੰ ਸੋਚ ਰਹੇ, ਯੂ ਵਾਲਾ ਬਰਾ ਬਰਲਿਨ ਹੁੰਦਾ, ਆਪਾਂ ਇਸ ਸਿਚੁਏਸ਼ਨ ਮਹਾ ਹੀ ਨਾ ਕਿਉਂਕਿ ਪੁਲਿਸ ਤੀਸਰੇ ਚੀਜ਼ ਮੈਂ ਪੁਲਿਸ ਕ ਰੋਲ, ਜਾ ਤਕੜਾ ਹੋ ਜਾ ਹਵੀ ਨੇ ਤੀਸਰੇ ਸੀਨ ਮਾ, ਬੈਂਕ ਬੈਂਕ ਨੇ ਗੋਲਡ ਸ਼ੋਰੂਮ ਲੁੱਟ ਟਣ ਲੱਗਦਾ ਹਾਂ, ਗੋਲਡ ਜਿੱਥੋਂ ਗੋਲਡ ਬਣਾ ਸਰਕਾਰ ਕਾ, ਗੋਲਡ ਰਿਜਰਵ ਹਾਂ
ਫਿਰ ਮਤਲਬ, ਮਤਲਬ ਪ੍ਰੋਫੈਸਰ ਆਪਦੇ ਭਾਈ ਕੇ ਬ੍ਰੈਂਡ ਨੂੰ, ਲੀਡ ਕਰ ਰਿਹਾ ਹੋਗਾ ਫਿਰ ਇਹਨਾਂ ਨੂੰ ਪਤਾ ਨੀ ਹੁੰਦਾ, ਫਿਰ ਜੋ ਸੋਚਿਆ ਵੀ ਕਾਸ਼ ਔ ਬਦਲੀਨ ਹੁੰਦਾ, ਪਰ ਉਹ ਪਲੈਣੇ ਬਰਲੀਨ ਕਾ ਹੋਆ
ਹਾਂ ਦੂਸਰੇ ਚੀਜ਼ ਮੈਂ ਬਰਲੀਨ ਨੂੰ ਮਰ ਜਾ ਹੈ, ਜਾਣ ਕੇ ਮਰ ਗਈ, ਕਿਉਂਕਿ ਉਸ ਨੇ ਪਹਿਲਾਂ ਵੀ ਦੱਸ ਦਿਨ ਬਾਦ, ਵੈਸੇ ਵੀ ਮਰੇ ਜਾਣਾ ਔ।
। ਹਾਂ ਉਹ ਹੂੰ ਸੂਬਾ ਤਾਂ ਉਹਵੇ ਮੈਂ ਇਨੇ ਦਿਨ ਮਨਨਾ, ਤਾਂ ਹੀ ਉਹਦੇ ਭਾਈ ਖਾਤਰ ਪੂਰੀ ਟੀਮ ਖਾਤਰ ਵਧੀਆ ਪਲੈਨ ਬਣਾ ਕੇ ਜਾਹਾ।
ਹਾਂ ਬਹੁਤ ਤਗੜਾ, ਜਿੱਤਿਆ ਵੀ ਦਾ ਦੂਸਰੇ ਟੀਮ ਮਾ, ਇਹੋ ਜਹੀ ਗੱਲ ਨਹੀਂ, ਬਹੁਤ ਵਧੀਆ ਲੀਡਰ ਹੋ ਬਰਲੀਨ, ਫਿਰ ਤੀਸਰੇ ਸੀਜਨ ਮੈਂ ਜਦੋਂ ਔ ਨੂੰ ਗੋਲਡ ਰਿਜ਼ਰਵ ਲੁੱਟਾਂ ਦਰਅਸਲ ਉਹ ਕਾ ਬੰਦਾ ਸਰ, ਹੁਣ ਪੁਲਿਸ ਵਾਲੇ ਬਦਲਾ ਕਰ ਲੇਂਗੇ, ਪੁਲਿਸ ਵਾਲੇ ਫਿਰ ਮੈਂ ਨਾ, ਉਹਨਾਂ ਦਾ ਇੱਕ ਸਾਥੀ ਪਕੜ ਲੈਣ ਅ ਰੋ ਰੋਮੀਓ, ਪਤਾ ਨੀ ਕੀ ਨਾਮ ਉਸਕਾ, ਰੋਮ ਤੇ ਨਾਮ ਇੰਸਪਾਇਰ ਆ ਸ਼ਹਿਰਾਂ ਕੀ ਨਾਮ ਆ ਨੇ ਸਾਰੇ, ਤਾਂ ਹਾਂ। ਤਾਂ ਵੀ ਉਹ ਫੇਰ ਉਸਨੂੰ ਪਕੜਨਾ, ਫਿਰ ਉਹ ਕਹਾ ਉਸਨੂੰ ਛੱਡਾਣ ਵਾਸਤੇ, ਆਪਾਂ ਨੂੰ ਕੋ ਇਹੋ ਜੀ ਚੀਜ਼ ਕਰਨੀ ਪਈਗੀ ਉਹ ਛੱਡ ਤਾਂ ਗੋਲਡ ਰਿਜ਼ਰਵ ਲੁੱਟ ਲ ਵੀ ਇੰਗਲੈਂਡ ਦਾ, ਇੰਗਲੈਂਡ ਦਾ ਗੋਲਡ ਰਿਜ਼ਰਵ ਤਾਂ ਸੋਚ ਲਾ।
ਅੱਛਾ।
ਫੇਰ ਬੱਸ ਫੇਰ ਉਸਨੂੰ ਚੜਾਵਾਂ, ਫੇਰ ਤੀਸਰੇ ਨੰਬਰ ਪੇ ਹੁਆਂ, ਵੀ ਗਾਂਧੀ ਆ ਜਾਹਾ। ਜੋ ਪਲੈਨ ਵੀ ਬਰਲਿਨ ਇਹ ਹੋਆ, ਬਾਅਦ ਮੈ ਪਤਾ ਲੱਗਾ ਵੀ ਜੋ ਪਲੈਨ ਹੈ, ਏ ਬਰਲਿਨ ਕਾ ਤਾਂ, ਬਸ ਉਹ ਕਿਹਾ ਵੀ ਪਹਿਲਾਂ ਹਾਂ ਪਹਿਲਾਂ ਪੈਸੇ ਲੁੱਟਾਂਗੇ, ਫੇਰ ਜੋ ਲੁੱਟਾਂਗੇ। ਉੱਪਰ ਤੇ ਗਾਂਧੀ ਇੱਕ ਇਹੋ ਜਿਹਾ ਬੰਦਾ, ਵੀ ਜਿਹੜਾ ਸਾਰਾ ਪਲੈਨਟ ਖਰਾਬ ਕਰ ਸਗਾ।
ਚੱਲ ਠੀਕ ਹੈ ਜੀ, ਵਧੀਆ ਲੱਗੇ ਜ ਤੁਹਾਡੇ ਨਾਲ ਗੱਲ ਕਰ